ਜੀ ਸਤਿ ਸ਼੍ਰੀ ਅਕਾਲ। ਹੈਲੋ
ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ, ਹੋਰ ਕੀ ਹਾਲ ਚਾਲ ਹੈ?
ਵਧੀਆ ਤੁਸੀਂ ਦੱਸੋ?
ਬਸ ਵਧੀਆ।
ਹੋਰ ਕੀ ਕਰ ਰਹੇ, ਬਸ ਵਹਲੇ ਤੁਸੀਂ ਦੱਸੋ?
ਅੱਜ ਤੇ ਘਰ ਹੀ ਹੋਵੋਗੇ ਸੰਡੇ।
ਹਾਂਜੀ-ਹਾਂਜੀ, ਅੱ
ਅੱਛਾ ਹੋਰ ਸਭ ਵਧੀਆ?
ਹਾਂਜੀ ਵਧੀਆ ਸਭ।
ਹੈਲੋ, ਆਵਾਜ਼ ਨੀ ਆ ਰਹੀ ਤੁਹਾਡੀ।
ਹੈਲੋ
ਹਾਂ-ਹਾਂ-ਹਾਂ ਹੋਣ ਆਈ ਹੈ।
ਹਾਂਜੀ, ਹੋਰ ਕੀ ਕਰ ਰਹੇ ਸੀ। ਕੁਛ ਨਹੀਂ।
ਅੱਛਾ-ਅੱਛਾ, ਹੋਰ ਸਭ ਵਧੀਆ?
ਹਾਂਜੀ ਸਭ ਵਧੀਆ।
ਕੀ ਬਣਾਇਆ ਸੀ ਅੱਜ, ਸੰਡੇ ਵਾਸਤੇ ਕੁਛ ਵਧੀਆ ਬਣਾਇਆ ਹੋਣਾ ਸਪੈਸ਼ਲ।
ਹਾਂਜੀ, ਕੜੀ ਚੌਲ ਬਣਾਏ ਸੀ ਅੱਜ।
ਅੱਛਾ, ਕੜੀ- ਚੌਲ ਤੇ ਬੜੇ ਹੀ ਸਵਾਦ ਲੱਗਦੇ ਆ।
ਹਾਂਜੀ।
ਆਹੋ ਬਹੁਤ ਸਵਾਦ ਲੱਗਦੇ ਆ ਕੜੀ- ਚੋਲ ਤੇ।
ਹਾਂਜੀ, ਹੋਰ ਤੁਸੀਂ ਕੀ ਬਣਾਇਆ ਸੀ?
ਦਾ ਬਣਾਉਂਦੇ ਹੋ ਜਾਂ ਉਹ ਬਾਣ ਦੀ ਦਹੀਂ ਦੀ
ਹਾਂਜੀ ਬਣਾਉਂਦੇ ਹਾਂ, ਬਣਾਉਂਦੇ ਹਾਂ।
ਹਾਂ
ਲੱਸੀ ਦੀ ਬਣਾਦੇ ਹਾਂ।
ਅਸੀਂ ਭਿੰਡੀਆਂ ਬਨਾਈਆਂ ਸੀ, ਨਾਲ ਰਾਇਤਾ। ਪਾਇਆ ਸੀ ਉਹਦਾ ਆਲੂ ਪਾ ਕੇ
ਹਾਂ, ਰਾਇਤੇ ਨਾਲ ਬੜੀ ਸਵਾਦ ਲੱਗਦੀ ਹੈ।
ਹਾਂ ਰੈਤੇ ਨਾਲ ਤੇ ਸਵਾਦ ਹੀ ਆ ਜਾਂਦਾ ਹੈ।
ਹੂੰ।
ਹੋਰ ਸੁਣਾਓ?
ਵਧੀਆ ਜੀ ਵਧੀਆ। ਤੁਸੀ ਸੁਣਾਓ ਘਰ ਸਭ ਠੀਕ। ਅਛਾ। ਅੱਜ ਤੁਸੀ ਕਿਤੇ ਘੁੰਮਣ ਨੀ ਗਏ? ਅੱਜ ਤਾਂ ਸੰਡੇ ਐ।
ਅੱਜ ਬਸ ਅਸੀਂ ਹੁਣੇ ਗਏ ਸੀ ਮਤਲਬ ਘਰ ਉਤੇ ਉਹ ਬਣਾਈ ਸੀ। ਘਰ ਅਸੀਂ ਭਿੰਡੀਆਂ ਬਣਾਈਆਂ ਸੀ ਮੇਰਾ ਮਨ ਨੀ ਫੇਰ ਮੇਰੇ ਕਜ਼ਨਸ ਕਹਿੰਦੇ ਬਾਹਰ ਚਲਨੇ ਆ ਨਾਨ ਵਗੈਰਾ ਖਾਣ ਇੱਥੇ ਨਾਨ ਬਹੁਤ ਫੇਮਸ ਹੈਗੇ ਆ ਔਦੇ। ਹਾਂ, ਇੱਕ ਰਵੀ ਕਰਕੇ ਹੈ। ਹੈਗਾ। ਕਵੀ ਅੰਬਰ ਸਿੰਘ ਹੈਗੇ ਉੱਧਰ ਤੇ ਫੇਰ ਅਸੀਂ ਸਾਰੇ ਕੁ ਸੁਣਾਣੇ
ਅੱਛਾ।
ਕਰਨ ਬਾਰ ਹਾਂ।
ਅੱਛਾ ਕੀ-ਕੀ ਖਾਦਾ ਫੇਰ ਨਾਂਨ। ਅੱਛਾ।
ਹਾਂ। ਬੜਾ ਈ ਸਵਾਦ ਸੀ। ਚ ਬ ਚਜ ਮਹੀਨੇ ਜਾ
ਦਵਾਰੇ ਜਾਈ
ਦੀ ਮਹੀਨੇ ਹਾਂਜੀ, ਫੇਰ ਹੁਣ ਪਲੈਨ ਬਣਾ ਰਹੇ ਆਂ ਵਿਸ਼ਾਲ ਮੈਂਘਾਮਾਰਟ ਦਾ। ਉੱਥੇ ਔਫਰ ਬਲਾਇਆ, ਦਾ ਮੈਂ ਕਿਹਾ ਥੋੜਾ ਘਰ ਦਾ ਸਮਾਨ ਲ ਲਾਂਗੇ।
ਹਾਂਜੀ। ਵਿਸ਼ਾਲ ਤਾਂ ਸਈ ਮਿਲ ਜਾਂਦਾ, ਰੇਟ 'ਤੇ ਵੀ ਸਈ ਰੇਟ 'ਤੇ ਮਿਲ ਜਾਂਦਾ। ਹਾਂਜੀ।
ਹਾਂ। ਹੋਰ ਸੁਣਾਓ ਤੁਸੀ, ਤੁਸੀ ਕੀ ਕਰ ਰੇ ਔ?
ਸੁਣਾਓ ਤੁਸੀ, ਬਸ। ਕੁਛ ਨਹੀਂ ਹੁਣ ਹਲੇ ਤਾਂ ਫਰੀ ਆ। ਗੁਰਦੁਆਰੇ ਜਾਨੇ ਆ, ਆਪਾਂ ਸੰਡੇ ਨੂੰ ਬੁੜੀਏ ਗੁਰਦੁਆਰੇ।
ਹਾਂ ਬੂੜੀਏ ਸਹਿਬ ਬੜਾ ਹੀ ਵਧੀਆ ਗੁਰਦੁਆਰਾ ਹੈਗਾ।
ਹਾਂਜੀ ਬਹੁਤ ਅੱਛਾ, ਹਾਂਜੀ।
ਹਾਂ ਗੁਰੂਦੁਆਰਾ ਬਹੁਤ ਅੱਛਾ ਬੂੜੀਐ ਸੈਬ ਨਾ
ਹਾਂਜੀ-ਹਾਂਜੀ ਸੰਡੇ ਨੂੰ ਫ੍ਰੀ ਹੋਈ।
ਸਹੀ ਹੈ, ਵਧੀਐ ਚੱਲੇ ਜਾਈਆ ਕਰੋ।
ਹਾਂਜੀ।
ਜੋ ਗੁਰਦੁਆਰੇ ਮਤਲਬ ਕਿੱਥੇ ਵੀ ਘੁੰਮ ਲੋੋ, ਲੇਕਿਨ ਗੁਰਦੁਆਰੇ ਜੋ ਸਕੂ ਸਕੂਨ ਹੈ ਨਾ, ਉਹ ਕਿੱਥੇ ਨੀ ਹੈਗਾ, ਹਾਂ। ਗੁਰਦੁਆਰੇ ਤਾਂ ਅਲੱਗ ਹੀ ਚੀਜ਼ ਏ ਬਸ।
ਹਾਂਜੀ ਗੁਰਦੁਆਰੇ ਜਾ ਕੇ ਕੀ ਸਕੂਨ ਮਿਲਦਾ, ਜਿੱਥੇ ਮਰਜੀ ਘੁੰਮ ਲੌ
ਸਕੂਨ ਖੁਟਆਰੇ ਦਾ ਹੋਰ ਸੁਣਾਓ ਤੁਸੀ ਘਰ ਸਭ ਵਧੀਐ?
ਸਭ ਵਧੀਆ।
ਬਹੁਤ ਹੌਲੀ ਆਵਾਜ਼ ਆ ਰਹੀ ਤੁਆਡੀ।
ਹਾਂਜੀ ਮੇਰੇ ਫ਼ੋਨ 'ਚ ਨੈੱਟਵਰਕ ਇਸ਼ੂ ਹੋ ਰਿਹਾ, ਹੋਣਾ ਨਾ ਤਾਂ ਕਰਕੇ।
ਹੋਰ ਸੁਣਾਓ?
ਹੂੰ,
ਹੋਰ ਮੰਮੀ ਪਾਪਾ ਸਭ ਵਧੀਆ? ਆਣਾ ਕਦੀ ਘਰ ਆਂਣਾ ਤੁਸੀਂ।
ਹਾਂਜੀ, ਕੋਈ ਨੀ ਆਵਾਂਗੇ। ਹਾਂਜੀ ਆਵਾਂਗੇ, ਉੱਥੇ ਸੂਟ ਆਏ ਦੇ ਆ ਮੁਰਾਦਾਬਾਦ।
ਉੱਥੇ ਬੜੇ ਸੂਟ ਆਏ ਦੇ ਆ, ਬੜੇ ਈ ਅਲੱਗ-ਅਲੱਗ ਵਰਾਇਟ ਆਏ ਦੇ ਆ ਰੇਡੀਮੇਡ ਵੀ ਬੋਤ ਅੱਛਾ-ਅੱਛਾ ਆਏ ਦੇ ਨੇ ਇੱਥੇ ਹਨਾ, ਡਿਜ਼ਾਇਨਰ ਵੀ ਸੂਟ ਆਏ ਦੇ ਨੇ ਰੇਡੀਮੇਡ।
ਅੱਛਾ। ਨਈ ਉੱਥੇ ਤਾ ਤੁਹਾਡੇ ਉੱਥੇ ਤਾ ਸਸਤੇ ਮਿਲ ਜਾਂਦੇ ਵਧੀਆ ਵੀ ਮਿਲ ਜਾਂਦ
ਹਾਂ ਇੱਥੇ ਵਧੀਆ ਮਿਲ ਜਾਂਦੇ ਆ। ਹਾਂ।
ਕਿਸੀ ਦਿਨ ਆਵਾਂਗੀ ਫ
ਆਨਾ ਮੇਰੇ ਨਾਲ ਚੱਲ ਲੈਣਾ ਤੁਸੀ ਮੈਂ ਦੁਆ ਲਿਆਵਾਂਗੀ। ਹਾਂ ਮੇਰੇ ਨਾਲ ਚੱਲਣਾ ਤੁਸੀਂ, ਮੈਂ ਦੁਆ ਲਿਆਵਗ ਹੋਰ ਸੁਣਾਓ? ਭਾਈ ਜਾਣ ਪਚਾਣ ਹੁੰਦੇ ਆ ਨਾ ਸੂਟਾ ਵਾਲੇ ਤੇ ਫੇਰ ਥੋੜੇ ਰੇਟ ਸਈ ਲਾ ਦਿੰਦੇ ਨੇ।
ਹਾਂਜੀ ਹਾਂਜ
ਹਾਂ ਸਈ ਰੇਟ ਚ ਲਾ ਦਿੰਦੇ ਨੇ ਫਿਰ, ਫਿਰ ਅਨਨੋਨ ਬੰਦਾ ਆਏ ਨਾ ਕੋਈ ਤੇ ਫ਼ੇਰ ਥੋੜੇ ਮਹਿੰਗੇ ਈ ਲਾਂਦੇ ਆ। ਮਲਬ ਪੂਰੇ ਰੇਟ ਚ ਦਿੰਦੇ ਆ ਫੇਰ।
ਹੂੰ
ਹਾਂ, ਹੋਰ ਸੁਣਾਓ ਤੁਸੀ ਕੁਛ?
ਹੋਰ ਕਿੱਦਾਂ ਪ੍ਰਿੰਟਡ ਵੀ ਐ, ਨਈ ਟਿਊਸ਼ਨ ਮੈਂ ਟਿਊਸ਼ਨ ਮੈਂ ਪਹਿਲੇ ਪੜ੍ਹਾਂਦੀ ਸੀ ਹੁਣ ਨੀ ਪੜ੍ਹਾਂ
ਅੱਛਾ ਟਿਊਸ਼ਨ ਪਹਿਲੇ ਪੜ੍ਹਾਂਦੇ ਸੀ, ਮੈਂ ਆਪਣੀ ਕੁੜੀ ਨੂੰ ਪਾਣਾ ਸੀ ਮੈਂ ਕਿਆ ਟਿਊਸ਼ਨ
ਦੱਸੋ ਤੁਸੀ ਕੋਈ ਭੈਣ ਦੀ?
ਹਾਂਜੀ। ਤੁਹਾਡੀ ਨਾ ਆਵਾਜ਼ ਕੱਟ ਰਈ ਸੀ ਮੇਰੇ ਕੋਲ।
ਟ ਰੀ ਸੀ ਅੱਛਾ ਹੁਣ ਸਈ ਆ ਰੀ ਐ?
ਹਾਂਜੀ ਹੁਣ ਠੀਕ ਆ ਰੀ ਆ।
ਟਿਊਸ਼ਨ ਦੱਸੋ ਕੋਈ ਮੈਂ ਆਪਣੀ ਕੁੜੀ ਨੂੰ ਟਿਊਸ਼ਨ ਪਾਨਾ ਸੀ।
ਕਿਹੜੀ ਟਿਊਸ਼ਨ ਪਾਨਾ ਇਹਨੂੰ ਮੈਥਸ ਦੀ ਕਿਹੜੀ?
ਹੈਗੀ ਕੋਈ ਤੁਹਾਡੀ ਮੈਮ? ਜਾਣ ਪਹਿਚਾਣ ਹੋਈ ਸੈਕਿੰਡ ਕਲਾਸ ਦੀ ਏ ਸੈਕਿੰਡ।
ਹਾਂਜੀ ਹੈਗੀ ਏ ਇੱਥੇ ਨਾ ਸਾਡੇ ਘਰ ਦੇ ਇੱਥੇ ਅੱਛਾ ਪੜ੍ਹਾ ਲੈਂਦੇ ਨੇ ਕੋਨਵੈਂਟ ਸਕੂਲੇ ਪੜ੍ਹਾਉਂਦੇ ਨੇ ਓ।
ਅੱਛਾ-ਅੱਛਾ, ਦੱਸਣਾ ਫੇਰ ਮੈਨੂੰ।
ਹਾਂਜੀ ਦੱਸਾਂਗੀ ਤੁਹਾਨੂੰ ਨਾ ਐਡਰੈਸ ਵਗੈਰਾ।
ਹਾ
ਫੀਸ ਵੀ ਸਹੀ ਲ ਲੈਂਦੇ ਆ। ਫੀਸ ਵੀ ਸਈ ਲੈਂਦੇ ਆ ਤੇ ਕਾਫੀ ਬੱਚੇ ਆਂਦੇ ਇਹਦੇ ਕੋਲ ਪੜ੍ਹਨ।
ਅੱਛਾ ਵਧੀਆ ਟੀਚਰ?
ਵਧੀਆ ਟੀਚਰ ਕੋਨਵੈਂਟ ਇਚ ਐ।
ਇੰਟੈਲੀਜੈਂਟ ਹੋਣੀ ਚਾਈਦੀ ਏ ਬਸ।
ਜੀ ਇੰਨਟੈਲੀਜੈਂਟ ਐ ਕੋਨਵੈਂਟ ਚ ਪੜਾਂਦੀ ਏ।
ਅੱਛਾ-ਅੱਛਾ ਤੇ ਹੋਮ ਟਿਊਸ਼ਨ ਵੀ ਲੈਂਦੇ ਹੋਣਗੇ?
ਹੋਮ ਟਿਊਸ਼ਨਸ ਪੁੱਛ ਲਾਂਗੀ ਮੈਂ ਹੋਮ ਟਿਊਸ਼ਨਸ ਲੈਂਦੇ ਨੇ।
ਅੱਛਾ-ਅੱਛਾ। ਸਹੀ ਏ ਮੈਨੂੰ ਦੱਸਨਾ ਤੁਸੀਂ ਮੈਂ ਪੜ੍ਹਾ ਦਾਗੀ ਅਪ ਨੀ ਕੁੜੀ ਨੂੰ ਹਾਂ ਹੋੁਮ ਟਿਊਸ਼ਨ ਲਲ ਲੇ ਚਾਏ। ਹੋਮ ਟਿਊਸ਼ਨ ਤਾਂ ਬੈਸਟ ਰਹਿੰਦੀ ਏ ਨਾ ਸੈਪਰੇਟ ਬੰਦਾ ਪੜ੍ਹ ਲੈਂਦਾ।
ਹਾਂਜੀ।
ਹਾਂ, ਹੋਰ ਸੁਣਾੳ। ਹੋਰ ਤੁਸੀ ਨੀ ਪਾਇਆ ਆਪਨੀ ਕੁੜੀ ਨੂੰ ਸਕੂਲ।
ਨਈ ਹਲੇ ਨੀ।
ਅੱਛਾ।
ਹਾਂਜੀ, ਹਾਂਜੀ ਹਲੇ ਛੋਟੀ ਏ।
ਅੱਛਾ-ਅੱਛਾ। ਸਹੀ ਏ ਤਿੰਨ ਸਾਲ ਦੀ ਹੋਜੇ ਫੇਰ ਪਾ ਦੇ ਨਾ। ਪਲੇ ਚ ਪਾਣਾ ਪਹਿਲੇ ਤੇ, ਭੈਣਜੀ ਪਲੇ ਚ ਤੇ ਬੜਾ ਹੀ ਮਤਲਬ ਐਸਾ ਹੋਦਾਂ ਕਿ ਐਕਟੀਵਿਟੀ ਹੋ ਜਨ ਬਚ ਬੱਚਿਆਂ ਦੀ ਬੈਨਾ ਆ ਜੇ ਉਹ ਸਹੀ ਰੇਂਦਾ।
ਹਾਂਜੀ ਪਹਿਲ ੳ ਪਲੇ ਵਿੱਚ ਨਾ ਸਿਖਾਂਦੇ ਨੇ ਫਿ
ਸਿਖਾਂਦੇ ਨੇ ਬੱਚੇਆਂ ਨੂੰ। ਹਾਂ ਪਲੇ ਫਿਰ ਐਲ ਸੀ ਡੀ ਵੀ ਲੱਗੀ ਹੁੰਦੀ ਐ ਨਾ। ਬੱਚੇਆਂ ਨੂੰ ਹਾਂ ਐਕਟੀਵਿਟੀ ਸਿਖਾਂਦੇ ਆ।
ਹਾਂਜੀ।
ਹਾਂ ਏਦਾਂ ਈ ਬੱਚੇਆਂ ਨੂੰ ਇੰਟਰਸਟ ਆਂਦਾ ਫਿਰ ਪੜਨ ਚ, ਇੱਕਦਮ ਬੱਚੇਆਂ ਨੂੰ ਪੜ੍ਹਾ ਦੋ ਨਾ, ਬੜਡਨ ਪੈ ਜਾਂਦਾ ਬਚਪਨ ਤੋਂ ਹੀ ਨਾ।
ਹਾਂਜੀ।
ਹਾਂ ਐ ਤੇ ਹੈ। ਹੋਰ ਤੁਸੀ ਸੁਣਾਓ ਕੁਛ।
ਹਾਂਜੀ, ਸਭ ਵਦਿਆ।
ਸਭ ਵਦਿਆ।
ਹਾਂਜੀ।
ਹੋਰ ਫਾਸਟ ਫੂਡ ਤੋਂ ਕੀ ਪਸੰਦ ਐ ਤੁਹਾਨੂੰ? ਮੇਕਅੱਪ ਕੇੜਾ ਯੂਜ ਕਰਦੇ ਓ ਤੁਸੀ?
ਮੈਂ ਤਾਂ ਇਹ ਬਿਊਟੀ ਯਾ ਫਿਰ ਉਹਦਾ ਯੂਜ ਕਰ ਓਦਾ ਸਵਿਸ ਬਿਊਟੀ ਦਾ ਵੀ ਬੜਾ ਅੱਛਾ ਲੱਗਦਾ ਹੈਨਾ।
ਹਾਂ, ਸਵਿਸ ਬਿਊਟੀ ਦੇ ਤੇ ਬੋਤ ਅੱਛੇ ਪ੍ਰੋਡਕਟ ਹੈਗੇ ਆ, ਹਾਂ।
ਪ੍ਰਾਈਮ, ਪ੍ਰਾਈਮਰ ਬੋਬੀ ਬਰਾਾਊਨ ਦਾ ਪ੍ਰਾਈਮਰ ਯੂਜ ਕਰ ਬੋਤ ਅੱਛਾ ਮੈਂ ਨਾ ਇੱਕ ਵਾਰ ਯੂਜ ਕੀਤਾ ਸੀ, ਮਤਲਬ ਬੋਤ ਅਚ ਅੱਛਾ ਰਿਜ਼ਲਟ ਸੀ ਓਦਾ। ਹੈਗਾ ਉਹ ਥੋੜ੍ਹਾ ਮਤਲਬ ਐਕਸਪੈਂਸਿਵ ਪਰ ਬੋਤ ਅੱਛੇ ਰਿਜ਼ਲਟਸ ਹੈਗੇ।
ਅੱਛਾ।
ਹਾਂਜੀ ਮੈਂ ਹੁਨ ਤਾਂ ਤੋਂ ਉਹੀ ਲਗਾ ਹੀ ਆ, ਮੈਂ ਇੱਕ ਵਾਰ ਯੂਜ ਕੀਤਾ ਸੀ ਮੈਨੂੰ ਬੜਾ ਪਸੰਦ ਆਯਾ।
ਅੱਛਾ, ਹਾਂ ਚੀਜ਼ ਕੋਈ ਪਸੰਦ ਆ ਜੇ ਨਾ ਤੇ ਫਿਰ ਛੱਡਣ ਦਾ ਮਨ ਈ ਨੀ ਕਰਦਾ, ਏਦਾਂ ਕਰਦਾ ਲੈ ਲੋ ਬਸ, ਲੈ ਹੀ ਲੋ।
ਹਾਂ।
ਹਾਂ, ਹੋਰ ਸੁਨਾਓ।
ਕਪ ਦਾ ਤੇ ਮੈਨੂੰ ਬੜਾ ਸ਼ੌਂਕ ਕੇ ਕਾਫੀ ਪ੍ਰੋਡਕਟਸ ਮੈਂ ਮੰਗਵਾਉਂਦੀ ਰਹਿੰਦੀ ਹਾਂ।
ਬਸ ਅਲਗ ਈ ਗਲੋ ਆ ਜਾਂ
ਹਾਂ।
ਓ ਹਾਂ।
ਖੁਦ ਵੀ ਆਨਾ ਚਾਹੀ ਦਾ ਥੋੜ੍ਹਾ ਬੋਤ ਨਾ ਫਿਰ ਡਿਪੈਂਡੈਂਟ ਨਹੀਂ ਰਹਿੰਦਾ ਛੋਟੇ-ਮੋਟੇ ਫੰਕਸ਼ਨ ਚ ਹੁਨ ਬਾਰ-ਬਾਰ ਬਾਰੋਂ ਵੀ ਕਰਾਨੇ ਹੁੰਨੇ ਪੈਸੇ ਖਰਚ ਹੋ ਜਾਂਦੇ ਨੇ ਹੈਨਾ, ਹਾਂ ਓਇਓ ਅਪਨਾ ਬੰਦਾ ਹਾਂ। ਬੰਦਾ ਏਈ ਅਪਨੇ ਪ੍ਰੋਡਕਟਸ ਲਾਏ ਔਰ ਖੁਦ ਕਰ ਲਏ ਪੈਸੇ ਵੀ ਬਚ ਜਾਂਦੇ ਐ।
ਹਾਂ ਐ ਤੇ ਹੈ, ਐ ਤੇ ਹੈ। ਹੋਰ ਸਭ ਵਧੀਆ, ਘਰ ਸਭ ਠੀਕ ਨੇ, ਸਭ ਵਧੀਆ। ਚਲੋ ਵਧੀਆ। ਚਲੋ ਫੇਰ ਕਰਦੇ ਗੱਲ ਹੈਨਾ, ਆਨਾ ਘਰ ਤੁਸੀਂ।
ਹਾਂਜੀ ਤੁਸੀਂ ਵੀ ਆਉਣਾ। ਠੀਕ ਹੈ ਜੀ, ਠੀਕ ਹੈ ਸਤਿ ਸ਼੍ਰੀ ਅਕਾਲ। ਤਾਂਾਲ